ਹੋ
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂ, ਹਾਂਜੀ। ਤੁਸੀਂ ਸੁਣਾਓ ਠੀਕ ਹੋ?
ਹਾਂਜੀ, ਮੈਂ ਠੀਕ ਹਾਂ ਹੋਰ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਠੀਕ ਹੈ।
ਹਾਂਜੀ। ਹੋਰ ਕੀ ਕਰਦੇ ਪਏ ਸੀਂ?
ਬਸ ਹੁਣ, ਥੋੜੇ ਫ੍ਰਰੀ ਹੋਏ ਸੀ। ਬਸ ਦਵਾਈ- ਦੁਈ ਖਾਈਏ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਲਓ ਥੋੜ੍ਹੀ।
ਹਾਂਜੀ। ਵਧੀਆ- ਵਧੀਆ ਜੀ ਵਧੀਆ। ਕੀਤਾ ਹਾਂਜੀ। ਮੈਂ ਤੇ, ਮੈਂ ਕਿਹਾ, ਸਵੇਰੇ ਵੋਕ ਵਗੈਰਾ ਤੇ ਜਾਂਦੇ ਹੋ ਤੁਸੀਂ?
ਹੂ, ਬਸ ਵੈਸੇ ਤਾਂ ਸਾਡੇ ਹੈ ਕੋਲ ਮਤਲਬ ਕਿ ਜਾਇਦਾ ਤੇ ਘੱਟ ਹੀ ਕੋਠੇ ਤੇ ਚੱਕਰ ਲਾ ਲੈਂਦੇ ਆਂ। ਬਸ ਟਾਈਮ ਨੀ ਹੁੰਦਾ ਫੇਰ ਕਿਸੇ ਟਾਈਮ ਮਨ ਕਰੇ, ਹਾਂਜੀ। ਨਹੀਂ ਫੇਰ ਕਿਸੇ ਟਾਈਮ ਮੈਂ ਮਤਲਬ ਜਲਦੀ ਉੱਠ ਜਾਂ ਗੁਰਦੁਆਰੇ ਚਲੇ ਜਾਂਦੀ ਹਨਾ।
ਹਾਂ। ਚਲੋ ਵੀ ਇੱਕ ਤਰ੍ਹਾਂ ਦੀ ਵੋਕ ਹੀ ਹੁੰਦੀ ਹੈ ਹੋਰ ਕੀ ਥੋੜੀ- ਬਹੁਤੀ। ਹੋਏ ਹੈ ਨਾ, ਕਰਨੀ ਹੀ ਚਾਹੀਦੀ ਵੋਕ ਬਹੁਤ ਜ਼ਰੂਰੀ ਹੈਗੀ ਹੈ ਨਾ ਸਰੀਰ ਵਾਸਤੇ। ਹਨਾ। ਸਵੇਰੇ ਟਾਈਮ ਚ' ਰੋਟੀ ਕਿ ਬੰਦਾ ਵੋਕ ਕਰ ਲੈ ਨਾ, ਕਈ ਬਿਮਾਰੀਆਂ ਤੋਂ ਬਚਦਾ।
ਹਾਂਜੀ। ਬਸ ਇੱਕ- ਦੋ ਦਿਨ ਨਹੀਂ ਗਏ ਹੈਗੇ ਮੈਂ ਆਪਣੇ ਗਏ ਦੀ ਸੀ ਮਾਇਕੇ। ਤੇ ਬਸ ਜਾਇਆ ਨੀ ਗਿਆ। ਤੇ। ਹੁਣ ਦੇਖੋ ਅੱਜ ਸਗੋਂ ਨੀਂਦ ਵੀ ਅ ਬੜੀ ਲੇਟ ਉੱਠੀ। ਨੌ ਵਜੇ ਆ ਕੇ ਵੱਜ ਗਏ ਮੈਨੂੰ। ਮੈਂ ਅੱਗੇ ਕਿਹਾ ਮੈਂ ਕਿਹਾ ਹਾਏ ਅੱਜ ਤੇ ਮੈਨੂੰ ਨੌ ਵੱਜ ਗਏ।
ਅੱਛਾ- ਅੱਛਾ, ਚਲੋ ਕੋਈ ਗੱਲ ਨੀ ਹੂ ਵਧੀਆ। ਹਾਂ। ਮੈਂ ਨਹੀਂ ਜਾ ਪਾਉਦੀ, ਮੈਂ ਕਹਿ ਤੇ ਰਹੀ ਹਾਂ ਪਰ ਜਾ ਨਹੀਂ ਪਾਉਂਦੀ ਹੈ। ਐਕਚੁਲੀ ਮੇਰੇ ਬੱਚਿਆਂ ਦੇ ਨਾ ਸਵੇਰੇ ਔਫਿਸ ਜਾਣ ਦਾ ਟਮ ਹੁੰਦਾ ਹੈ।
ਠੀਕ ਹੈ।
ਤੇ ਉਹ ਫੇਰ ਇਸ ਕਰਕੇ, ਮੈਂ ਉਸੇ ਟਾਈਮ ਨਾ ਹੁੰਦਾ ਉਹ ਲੰਚ ਪੈਕ ਕਰਨੇ ਆਉਂਦੇ ਨੇ। ਤੇ ਇਸ ਕਰਕੇ ਹੋਰ ਟਾਈਮ, ਹਾਂਜੀ- ਹਾਂਜੀ। ਹਾਂਜੀ-ਹਾਂਜੀ, ਤੇ ਤਾਂ ਕਰਕੇ ਫਿਰ ਮੈਂ ਨੀ ਜਾ ਪਾਂਦੀ, ਕਢਾਗੀ ਹੀ ਹੁਨ ਥੋੜਾ ਟਾਈਮ ਜਾਦਾ, ਆਪਨੇ ਵਾਸਤੇ ਈ ਨੀ ਕਰ ਸਕ ਐ ਤੇ ਫਿਰ ਦੂਜਿਆ ਵਾਸਤੇ ਕੀ ਕਰਾਂਗੇ ਅਸੀਂ, ਹਾਂ? ਕੱਢੋ ਹੁਨ ਭਾਵੇਂ ਇਕ ਘੰਟੇ ਦਾ ਕੱਢੋ ਪੂਰਾ।
'ਤੇ ਵਿੱਚ ਸੱਟ।
ਹਾਂ, ਉਹ ਸਾਰੀ ਗ੍ਰਸਤੀਆਂ ਤੇ ਸਾਰੀ ਉਮਰ ਨੀ ਖ਼ਤਮ ਹੁੰਦੀ ਏ, ਮੈਂ ਤੇ ਵੇਖਿਐ। ਹਾ। ਗ੍ਰਸੀਆਂ ਤੇ ਤਾਂ ਕੰਮ ਖਤਮ ਈ ਨੀ ਹੁੰਦੇ, ਪਰ ਆਪਣੇ ਵਾਸਤੇ ਵਾਕ
ਚਲੇ ਜਾਇ ਕਰੋ, ਚਲੋ ਇੰਨਾ ਈ ਬੋਤ ਹੋ ਜੇ ਕਰੇਗਾ ਚਕ ਚੱਕਰ ਲੱਗ ਜਾਇਆ ਕਰੇਗਾ ਆਨ- ਜਾਨ 'ਚ, ਤੇ ਮੈਂ ਆਪਨਾ ਤੇ ਬੋਤ ਹੀ ਮਦ ਕਰਨੇ ਆ, ਮੇਰੇ ਕੋਲ ਜਲਦੀ ਉੱਠਿਆ ਜਾ ਬਸ ਸਾਰਾ ਦਿਨ ਫਿਰ ਆਰਾਮ ਨੀ ਮਿਲਦਾ, ਫਿਰ ਥੱਕ ਜਾਂਨੇ ਆ ਨਾ ਫੇਰ ਸੁਤ
ਅੱਕ ਜਾਂਦਾ, ਹੂੰ-ਹੂੰ, ਸਹੀ ਗੱਲ ਏ। ਰਾਤੀ ਵੀ ਸਾਨੂੰ ਸੌਦੇ-ਸੌਦੇ ਬਾਰਾਂ-ਇੱਕ ਵੱਜ ਜਾਂਦੈ, ਫਿਰ ਉਸ ਉਸ ਤੋਂ ਬਾਦ ਫੇਰ ਸਵੇਰੇ ਉੱਠ ਜਾਓ ਛੇ- ਸੱਤ ਵਜੇ, ਉਹ ਫੇਰ ਟਾਈਮ ਈ ਨੀ ਮਿਲਦਾ। ਜਾਨ ਦਾ, ਰਾਤੀ ਜਲਦੀ ਸੋਨ ਦੀ ਆਦਤ ਹੋਵੇ ਨਾ। ਹਾਂਜੀ-ਹਾਂਜੀ, ਰਾਤੀ ਜਲਦੀ ਸੋਨ ਦੀ ਆਦਤ ਹੋਵੇ ਨਾ, ਫੇਰ ਬੰਦਾ ਸਵੇਰੇ ਪੰਜ ਵਜੇ ਉੱਠ ਕੇ ਵੋਕ ਕਰਕੇ ਆਏ
ਸਾਡੀ ਤੇ ਵੱਡੀ ਵਹੁਟੀ ਤਾਂ ਬੱਚਿਆਂ ਨੂੰ ਲੈ ਜਾਂਦੀ ਟਾਈਮ ਸਿਰ, ਸਵਾ ਦਿੰਦੀ ਏ। ਫੇਰ ਉਹ ਜਲਦੀ ਉੱਠ ਸਕੂਲ- ਸਕੂਲ ਤਾਂ ਹੁਨ ਚਲੋ ਬੰਦ ਏ ਨਾ, ਬ ਚਲ, ਛੁੱਟੀਆਂ ਚੱਲਦੀਆਂ ਪਈਆਂ ਤੇ ਜੈਸੇ ਸਕੂਲ ਚਾਲੂ ਹੋਨ ਨਾ, ਫਿਰ ਸਹੀ ਕਰਦੀ ਏ ਹਾਂਜੀ।
ਸਕੂਲ ਚਾਲੂ ਹੋਨ, ਫਿਰ ਜਲਦੀ-ਜਲਦੀ ਸਵਾ ਦੇਂਦੀ ਏ, ਰੋਟੀ-ਪਾਨੀ ਖਵਾ ਕੇ।
ਸਹੀ ਗੱਲ ਏ, ਵੋਕ ਬੋਤ ਜ਼ਰੂਰੀ ਏ ਸਾਡੇ ਵਾਸਤੇ।
ਹੂੰ।
ਪਾਇਨਾ ਬੈਨੀਫਿਟਸ ਬਹੁਤ ਨੇ ਰੇਬੋਕ ਦੇ। ਕੇ, ਸਾਡੀ ਹੈਲਥ ਸਹੀ ਰਹਿੰਦੀ ਐ, ਹਾਂ। ਸਾਡੇ ਥਾਇਰਿਡ ਸ਼ੂਗਰ।
ਹਾਂਜੀ।
ਬੀ, ਪੀ ਬਹੁਤ ਕੰਟਰੋਲ ਹੁੰਦੈ ਉਹਦੇ ਨਾਲ, ਵੋਕ ਨਾਲ, ਸਵੇਰ ਦੀ। ਸੈਰ ਨਾਲ ਸਾਨੂੰ ਆਕਸੀਜਨ ਮਿਲਦੀ ਏ, ਸਵੇਰੇ ਜਾਈਏ ਪਾਰਕ ਵਿਚ। ਹਰਿਆਲੀ ਦੇਖੀਏ, ਅੱਖਾਂ ਤੇ ਵੀ ਇਫੈਕਟ ਪੈਂਦੈ।
ਹੂੰ-ਹੂੰ, ਹਰਿਆਲੀ ਤੇ, ਤੇ ਵੈਸੇ ਈ ਤੁਰਨਾ ਅੱਛਾ ਹੁੰਦੈ, ਕਹਿੰਦੇ ਸਵੇਰ-ਸਵੇਰੇ।
ਹਾਂ, ਬਿਲਕੁਲ- ਬਿਲਕੁਲ ਸਹੀ ਹਾਂ। ਪੈਰਾਂ ਤੋਂ ਈ ਸਿੱਧੇ। ਚੜਦੀ ਏ ਨਾ।
ਹੂੰ-ਹੂੰ-ਹੂੰ, ਪਰ ਸਾਡੇ ਏੱਧਰ ਹੈ, ਮਤਲਬ ਕਿ ਕੋਲ ਸਾਡੇ ਪਾਰਕ। ਓੱਧਰ ਨਾ ਹਰਿਆਲੀ ਜਾਦਾ ਨੀ ਹੈਗੀ, ਤੇ ਅਸੀਂ ਫਿਰ ਤੋਰੀ ਨੀ ਪਾਂਦੇ, ਥੋੜੀ-ਥੋੜ੍ਹੀ ਏਅ ਵਿੱਚੋ- ਵਿੱਚ ਮਤਲਬ ਕਿ ਐਵੇਂ ਨਾ ਰਸ ਰਸਤੇ-ਰੁਸਤੇ ਬਨਾਏ ਦੇ ਆ, ਸਹੀ ਨੀ ਬਨਾਈ ਦੀ ਪਾਰਕ ਜੀ, ਤੇ। ਸਾਨੂੰ ਪਸੰਦ ਨੀ ਆਂਦੀ ਜਾਦਾ, ਇੰਨੇ ਉਨਾਂ ਨੇ ਝੂਲੇ ਲਾਏ ਦੇ ਆ, ਸਭ ਤੋੜ-ਭੰਨ ਦਿੱਤੇ ਦੇ ਲੋਕਾਂ ਨੇ, ਤੇ ਲੋਕਾਂ ਨੂੰ ਸਟੈਂਡਰਡ ਨੀ ਹੈ, ਕੋਈ ਝੂਟਾਂ ਲੈ ਆਂਦਾ ਜਾਂ ਖੇਲ ਆਂਦਾ ਜਾਂ ਬੱਚ ਬੱਚਿਆਂ ਨੂੰ ਖਿਲਾਣ ਦਾ, ਹਾਂ ਬਸ। 'ਤੇ, ਬਸ ਏਹ ਗੱਲ ਏ ਨਾ, ਓਂਦੇ 'ਚ ਫਿਰ ਕਦੇ। ਕਦੇ ਜਾਂਨੇ ਆ, ਫਿਰ ਸਾਰੇ ਰਾਊਂਡ ਲਾ ਕੇ ਆਂਨੇ ਆ। ਸੈਰ ਦੇ।
ਸੈਰ ਕਰਨੀ ਚਾਹੀਦੀ। ਬਈ ਭਾਵੇਂ ਰਾਤੀ ਜਾਓ, ਸਵੇਰੇ ਜਾਓ ਰਾਤੀ ਰਾੋਟੀ ਰੋਟੀ ਖਾ ਕੇ ਬੰਦਾ ਕਰ ਆਉਂਦਾ।
ਹਾਂ -ਹਾਂ।
ਨਾ ਗੱਲ ਇਹ ਨਾ ਅੱਜ ਕੱਲ ਮਾਹੌਲ ਵੀ ਤੇ ਨੀ ਰਹਿ ਗਿਆ ਨਾ ਕਿ ਤੇ ਜਾਣ ਦਾ, ਅੱਜ ਕੱਲ ਏਨੇ, ਹਾਂ, ਪਾਰਕਾਂ ਚ ਜਾਣ ਦਾ। ਸਵੇਰੇ ਜਾਓ ਤਾਂ ਇੰਨੀ ਭੀੜ ਹੁੰਦੀ ਏ। ਬੰਦੇ- ਬੰਦੇ ਸਾਰੇ, ਉਹੀ ਸਾਰੇ, ਮਾਹੌਲ ਬਹੁਤ ਖਰਾਬ ਹੈ। ਹੂੰ।
ਬੰਦੇ ਬੜੇ ਸ਼ਰਾਬੀਏ ਜਿਹੇ ਬੈਠੇ ਹੁੰਦੇ ਆ। ਉਹ ਸਾਡੇ ਫਿਰ ਮੇਰੇ ਬੇਟੇ ਨੀ ਭੇਜਦੇ। ਹਾਂਜੀ, ਕਹਿੰਦੇ ਨਹੀਂ ਤੁਸੀਂ ਰਹਿਣ ਦੋ। ਛੱਡੋ ਪਰੇ।
ਬੰਦਾ ਜਾ ਹੀ ਨਿ ਹ ਗਲੀਆਂ ਚ ਵੈਸੇ ਨੀ ਚੰਗਾ ਲੱਗਦਾ, ਵੋਕ ਕਰਨ। ਹਾਂ, ਛਤ ਦਾ ਸਭ‌। ਹਾਂ, ਛਤ ਦਾ ਵੀ ਸਹੀ ਹੈ। ਮਾਰ ਦਸ ਚੱਕਰ ਕੱਟੋ, ਪੂਰੇ ਹੋ ਗਏ ਬਸ।
ਹਾਂਜੀ।
ਹ ਕਿਉਂਕਿ ਸੀੜੀਆਂ ਵੀ ਚੜ ਕੇ ਜਾਓਗੇ ਹੀ ਛੱਤ ਤੇ। ਉਤੋ ਫਿਰ ਵੋਕ ਕਰੋਗੇ ਤੇ ਬਰਾਬਰ ਹੀ ਹੋ
ਮੈਂ ਤੇ ਜਾਣ ਆ ਨਾ ਮੇਰੇ ਕੋਲ ਸੈਲ ਕਰਨ ਨ ਜਾਇਆ ਜੇ ਮੈਂ ਤੇ ਬਸ ਸੀੜੀਆਂ ਦੇ ਚ ਚੱਕਰ ਕੱਢ ਲਾਗੀ ਦੋ ਤਿੰਨ। ਹੋਰ ਇਹਨਾਂ ਵਿੱਚ ਥੋੜਾ ਰੋਟੀ ਰਾਟੀ ਦਾ ਹੋ ਜਾਂਦਾ। ਫੇਰ ਵੀ ਦੋ ਘੰਟੇ ਹੋ ਜਾਂਦੇ। ਤੇ ਆ ਜਿਵੇਂ ਗਿਆਰਾਂ ਵਜੇ ਸੋਨਾ ਨੌ ਵਜੇ ਖਾਓ, ਸਾਢੇ ਅੱਠ ਖਾਓ।
ਜੀ ਹਾਂਜੀ -ਹਾਂਜੀ, ਹਾਂਜੀ- ਹਾਂਜੀ। ਚਲੋ ਵਧੀਆ ਸਗੋਂ ਜਾਣਾ ਚਾਹੀਦਾ ਵੋਕ ਤੇ ਬਹੁਤ ਹੀ ਇਫੈਕਟ ਪੈਂਦਾ। ਇੱਕ ਤਰਫ ਦੀ ਦਵਾਈ ਹੈ ਵੋਕ। ਮੈਂ ਸਹੀ ਦੱਸਾਂ ਤੇ। ਹਾਂ। ਇੱਕ ਤਰ੍ਹਾਂ ਦੀ ਦਵਾਈ ਹੈ ਸਾਡੇ ਵਾਸਤੇ।
ਕਿਸੇ ਟਾਈਮ ਨਹੀਂ
ਨਿਕਲਿਆ ਵੀ ਨਹੀਂ ਜਾਂਦਾ ਨਾ। ਘਰ ਗ੍ਰਸਤੀਆਂ ਵਿਚ ਨਾ ਸਾਡਾ ਏਹੀ ਚੱਕ ਘਰੇ ਨਿਕਲਿਆ ਹੀ ਨਹੀਂ ਜਾਂਦਾ।
ਹਾਂਜੀ। ਤੁਹਾ
ਨਹੀਂ -ਨਹੀਂ, ਅਸੀਂ ਟਾਈਮ ਕੱਢ ਸਕਦੇ।
ਹਾਂਜੀ। ਵੈਸੇ ਤੇ ਸੈਲ ਤੇ ਕਹਿੰਦੇ ਠੀਕ ਹੁੰਦੀ ਆ। ਬਸ ਹੁਣ ਕਰੀਏ ਕਿ ਨਹੀਂ ਜਾਇਆ ਜਾਂਦਾ। ਜੋ ਜਾਏ ਨਾਲ ਚਲੇ ਜਾਂਣੇ ਆ, ਜੋ ਨਹੀਂ ਜਾਇ ਜਾਂਦਾ ਨਹੀਂ ਜਾਂਦੇ।
ਆ। ਸਹੀ ਗੱਲ ਏ। ਪਰ ਰੈਗੂਲਰ ਜਾਓ ਤਾਂ ਹੀ ਹੈ। ਮੈਂ ਉਹ ਤਾਂ ਹੀ ਸ਼ੁਰੂ ਨੀ ਕਰਦੀ, ਰੈਗੂਲਰ ਜਾਇਆ ਨਹੀਂ ਜਾਣਾ।
ਹੂੰ ਹੂੰ ਹੂੰ।
ਵਿਚ ਕਾਰ ਇੱਕ ਦਿਨ ਜਾਓ, ਦੋ ਦਿਨ ਨਾ ਜਾਓ ਉਹਦਾ ਕੋਈ ਫਾਇਦਾ ਹੀ ਨਹੀਂ ਹੈ।
ਉਹ ਤੇ ਬਿਨਾਗਾ ਰੋਜ਼ ਜਾਓ ਨਾ ਫਿਰ, ਫਿਰ ਸਹੀਏ।
ਹਾਂ। ਕੰਟੀਿਨਿਊ ਜਾਏ ਬੰਦਾ। ਤਾਂ ਅਸਰ ਪੜਦਾ ਹੈ, ਵੇਟ ਲੋਜ ਹੋ ਜਾਏਗਾ। ਸਾਡਾ ਹੈਲਥੀਆਂ ਤੇ, ਵੈਸੇ ਕਈ ਬਿਮਾਰੀਆਂ ਤੋਂ ਉਹ ਹੂੰਦਾ ਵੋਕ, ਛੁਟਕਾਰਾ ਮਿਲੋ। ਨਹੀਂ ਜੋਬ ਕਰਦੇ ਲੋਕ। ਹਾਂਜੀ- ਹਾਂਜੀ, ਹਾਂਜੀ- ਹਾਂਜੀ। ਹਾਂਜੀ। ਦੋਨੋ ਹੀ ਬੱਚੇ ਨੇ
ਨਹੀਂ ਬੇਟਾ ਜਾਂ ਬੇਟੀ ਬੇਟਾ।
ਦੋਨ ਬੇਟਾ-ਬੇਟੀ ਹਾਂਜੀ, ਹਾਂਜੀ, ਹਾਂਜੀ। ਓਈ ਏ ਨਾਂ ਫੇਰ ਮੁੰਡਾ ਅਈ ਸੋਚਦੈ
ਫੇਰ ਤੂਆਨੂੰ ਸਵੇਰੇ-ਸਵੇਰੇ ਕਿੱਥੋਂ ਟੈਮ ਲੱਗਦੈ, ਤੂਸੀ ਤੇ ਨਾਲੇ ਟਿਫੱਨ ਤੇਆਰ ਕਰਨੇ ਹੁੰਦੇ ਐ ਨਾ।
ਹਾਂ ਮੈਂ ਓਈ ਕੈ ਰੀ ਨਾ ਲੰਚ ਤੇਆਰ ਕਰਨੇ ਹੁੰਦੇ ਨੇ ਸਵੇਰੇ-ਸਵੇਰੇ ਅਸੀ, ਟਾਈਮ ਨੀ ਮਿਲਦਾ ਹੋਏਗਾ। ਬਿਲਕੁਲ, ਕੋਈ ਟਾਈਮ ਨੀ ਮਿਲਦਾ ਓ ਫੇਰ ਦਾੱਸ ਵੈਸੇ ਈ ਵਾੱਜ ਜਾਂਦੇ ਨੇ, ਕਾੰਮ-ਕੁੁੰਮ ਕਰਦੇਆਂ ਤੇ, ਤਾਂ ਕਾਰਕੇ
ਅ ਫੇਰ ਕੀ ਬੰਦਾ ਵੋਕ ਕਰੇਗਾ, ਬੰਦਾ ਏਈ ਸੋਚਦੈ ਕਿ ਚਲੋ ਘਾਰ ਦੇ ਕੰਮਾਂ ਇਚ ਈ ਵੋਕ ਹੋ ਗਈ ਏ ਸਾਡੀ, ਕਾੰਮ ਕਾਰ ਲੋ, ਹਾਂ। ਹਾਂ।
ਆ, ਚਲੋ ਕਦੇ ਮੂਡ ਬਨੇ ਤੇ ਲਗਾ ਲਾ ਲ ਲਗਾ ਲੇਆ ਕਰੋ ਨਾ ਚੱਕਰ ਤੂਸੀ। ਆਪਨੀ ਗਲੀ ਚ ਰੋਂਡ ਲਾ ਲੇਆ ਕਰੋ ਤੂਸੀ।
ਹਾਂ, ਆੱਜ-ਕਲ ਗਲੀਆਂ ਚ ਵੀ ਜਾ ਕੇ ਕੇੜਾ ਹਾਲ ਏ।
ਆ, ਚਲੋ ਗਲੀ ਚ ਹੈ ਕਿ ਸਬ ਚਲਦੀ ਗਲੀ ਹੁੰਦੀ ਏ, ਤੇ ਜੇ ਤੇ ਤੂਆਡੇ ਚਲਦੀ ਗਲੀ ਹੋਗੀ ਏ ਫੇਰ ਤੇ ਕੋਈ ਡਾੱਰ ਨੀ।
ਚੱਲਦੀ ਨੀ ਐ ਨਾ ਸਾਡੀ ਛੋਟੀ ਗਲੀ ਏ, ਬਾੰਦ ਗਲੀ ਏ, ਮਤਲਬ ਇੰਨੀ ਓਪਨ ਨੀ ਐ।
ਬਾੱਸ ਫੇਰ ਤੂਆਡੀ ਗਲੀ ਤੇ ਖੁੱਲੀ ਹਵਾਦਾਰ ਵੀ ਨਾ ਹੋਈ ਫੇਰ?
ਨਾ, ਨਾ, ਨਾ ਹੋਰ ਘਾਰ ਈ ਬੈਠੇ।
ਸਾਡੇ ਤੇ
ਆਲਟੀਵੀਸ਼ਨ ਈ ਹਵਾ ਖਾਓ ਪੱਖੇਆਂ ਦੀ ਤੇ, ਕੂਲਰਾਂ ਦੀ ਤੇ। ਹੂੰ।
ਐ ਬੱਚੇ ਪੈਂਂਦੇ ਮਗਰ ਤੇ ਥੱਲੇ ਅਪਨੇ ਬੂਹੇ ਅੱਗੇ ਚੱਕਰ ਲਵਾ ਲੈਨੇ ਇੱਕ-ਦੋ ਬਾੱਸ, ਨੀ ਤੇ ਸੋ ਜਾਨ, ਸੋ ਜਾਨ।
ਸਈ ਗਾੱਲ ਏ, ਸਈ ਗਾੱਲ ਏ, ਬੱਚੇਆਂ ਨੂੰ ਵੀ ਜਰੂਰੀ ਐ ਨਾ, ਸ਼ੁਰੂ ਤੋਂ ਆਦਤ ਪਾ ਦੇਓ ਤੇ ਵਦੀਐ।
ਹਾਂ।
ਬੱਚੇਆਂ ਨੂੰ ਤੇ ਸ਼ੁਰੂ ਤੋਂ ਆਦਤ ਪਾਨੀ ਚਾਈਦੀ ਏ।
ਬਾੱਸ ਫੇਰ ਥੱਲੇ ਡੋਗੀ-ਡਾਗੀ ਹੁੰਦੇ ਆ, ਡਾਰ ਜਾਂਦੇ ਆ ਫੇਰ ਦਾਦੀ ਚਲੋ ਉੱਪਰ, ਦਾਦੀ ਚਲੋ ਉੱਪਰ। ਓ ਮੈਨੂੰ ਫੇਰ ਉੱਪਰ ਲੈਣ, ਅੱਗੇ ਵੱਦੇ ਈ ਨੀ ਫੇਰ ਜਾਂਦੇ ਈ ਨੀ। ਦਾਦੀ ਡੋਗੀ ਏ, ਚੱਕ ਮਾਰਦੇ ਗਾ ਡਾਰ ਜਾਂਦੇ ਆ ਫਿਰ।
ਹੂੰ, ਹੂੰ ਓ ਬਾੱਸ ਹੋ ਗਈ ਵੋਕ ਹਾਂ, ਐਨੈ ਚ ਈ।
ਹਾਂ।
ਸਈ ਗਾੱਲ ਏ, ਚਲੋ। ਹਾਂਜੀ-ਹਾਂਜੀ, ਰੋਟੀ-ਪਾਨੀ ਤੇ ਬਨਾ ਲੇਆ, ਰੋਟੀ-ਪਾਨੀ ਬਨਾ ਕੇ ਵੈਲੇ ਹੋ ਜਾਨੇ ਆਂ। ਤੇ ਬੱਚੇ ਆਂਦੇ ਨੇ ਵਾਰੀ-ਵਾਰੀ ਖਾ ਕੇ ਸੋਂਦੇ ਨੇ।
ਹਾਂ, ਵਾੱਦ ਓ ਫੇਰ ਇੱਕ ਦਮ ਰੋਟੀ ਖਾ ਕੇ ਲੇਟੇਆ ਨੀ ਜਾਂਦਾ ਨਾ ਫੇਰ।
ਹਾਂ, ਓਈ ਗਾੱਲ ਏ ਨਾ।
ਕੁੱਛ ਟੀਵੀ-ਟੂਵੀ ਲਗਾਏਆ, ਦੇਖ ਲੇਆ, ਕੁੱਛ ਗੱਲਾਂ ਬਾਤਾਂ ਮਾਰ ਲਈਆਂ।
ਹੂੰ, ਸਈ ਗਾੱਲ ਏ, ਓਈ
ਹ
ਬੱਚੇਆਂ ਨੂੰ, ਬੱਚੇਆਂ ਨੂੰ ਵੀ ਜਾਂਦੀ, ਬੇਟੀਆਂ ਜਿੰਮ ਜਾਂਦੀ ਏ, ਪਰ ਜਿੰਮ ਜਾਨ ਨਾਲੋਂ ਫੈਦਾ ਨੀ ਹੁੰਦਾ ਨਾ, ਵੋਕ ਦਾ ਜੇੜਾ ਅਸਰ ਏ ਨਾ, ਓ ਵੋਕ ਦਾ ਈ ਹੁੰਦੈ। ਵੋਕ ਨਾਲ ਜਾਦਾ ਫ਼ਰਕ ਪੈਂਦੈ।
ਫ਼ਰਕ ਪੈਂਦਾ ਹੂੰ ਚਲੋ ਹੋਰ ਕੋ ਸੁਣਾਓ।
ਬਸ ਜੀ ਵਧੀਆ ਤੁਸੀਂ ਦੱਸੋ ਤੁਆਡੀ ਹੈਲਥ ਠੀਕ ਏ। ਵੋਕ ਵੀ ਕਰਿਆ ਕਰੋ ਹਾਂ। ਤੁਸੀਂ ਕੋਸ਼ਿਸ਼ ਕਰੋ ਰੈਗੂਲਰ ਜਾਓ ਹਾਂ। ਥਾਇਰੇਡ ਵਾਲਿਆਂ ਨੂੰ ਤੇ ਵੈਸੇ ਹੀ ਬੋਤ ਜ਼ਰੂਰੀ ਏ ਵੋਕ।
ਹਾਂਜੀ
ਹੈਨਾ।
ਹਾਂਜੀ
ਵਾਲਿਆਂ ਨੂੰ ਤੇ ਬੋਤ ਜ਼ਰੂਰੀ ਹੈਗੀ ਐਂ। ਤੁਸੀਂ ਵੀ
ਕੋਸ਼ਿਸ਼ ਤੇ ਮੈਂ ਵੀ ਏਈ ਓ ਕਰਨੀ ਆ ਮੈਂ ਹੋਰ ਜਲਦੀ ਉੱਠਾਂ। ਬਸ ਸਾਰਾ ਦਿਨ ਤਾਨੂੰ ਪਤਾ ਕੰਮ ਕਰਕੇ ਬੱਚਿਆਂ ਨੂੰ ਫੜੋ, ਆੜਤਾਂ ਕਰਾਓ, ਥੱਕ ਜਾਂਦੇ ਆ ਬਸ।
ਬਿਲਕੁਲ ਬਿਲਕੁਲ ਸ‌ਈ ਗੱਲ ਏ। ਹਾਂ ਓ ਤੇ ਹੈ ਈ ਏ, ਕੰਮ ਕਾਰ ਵੀ ਤੇ ਘਰਦੇ ਜ਼ਰੂਰੀ ਹੁੰਦੇ।
ਬਾਬਾ ਜੀ ਬਸ ਉਦਮ ਬਲ ਦਿਓ ਕੀ ਮੈਂ ਤਾਡੇ ਦਰ ਤੇ ਆਵਾਂ।
ਹਾਂ ਬਸ ਬਸ ਸ‌ਈ ਗੱਲ ਐ। ਹਾਂ ਗੁਰਦਵਾਰੇ ਈ ਚਲੇ ਜਾਓ ਓਈ ਵੋਕ ਹੁੰਦੀ ਐ, ਬਾਬੇ ਦੇ ਘਰ'ਚ। ਨਾਲੇ ਬਾਬੇ ਦਾ ਨਾਮ ਲੈ ਲੈ। ਬੰਦਾ
ਹਾਂਜੀ
ਹਨਾ ਬਾਬੇ ਦਾ ਨਾਮ ਲੈ ਲਿਆ, ਤੇ ਨਾਲੇ ਵੋਕ ਹੋ ਗਈ ਹਾਂਜੀ ਹਾਂਜੀ।
ਮੇਰੇ ਬੱਚੇ ਤੇ ਮੈਨੂੰ ਏਈ ਓ ਐਂਸਰਾ ਈ ਕੈਂਦੇ ਮੰਮੀ ਤੁਸੀਂ ਏਂਝ ਈ ਚਲੇ ਜਾਇਆ ਕਰੋ। ਹਾਂ ਨਾਲੇ ਦੋਨੋ ਕੰਮ ਓ ਜਾਂਦੇ ਗੁਰਦਵਾਰੇ ਜੇ ਮਥ ਮੱਥਾ ਵੀ ਟੇਕ ਲਿਆ ਨਾਲੇ ਤੁਆਡਾ ਘੁੰਮਿਆ ਵੀ ਗਿਆ ਤੁਆਡੇ ਕੋ ਥੋੜਾ।
ਹੂੰਅ ਹੂੰ ਹੂੰ ਸ‌ਈ ਗੱਲ ਐ ਕਰਨੀ ਚਾਈਦੀ ਏ ਵੋਕ ਵੀ ਤੇ ਬੋਤ ਜ਼ਰੂਰੀ ਏ। ਸ‌ਈ ਗੱਲ ਏ ਤੁਸ ਨਾਲੇ ਹੈਲਥ ਤੁਆਸੀ ਬਹੁਤ
ਹਾਂਜੀ ਹਾਂਜੀ ਓ ਤੇ ਸਾਰੇ ਹੁਣ ਏਸਰ੍ਹਾਂ ਈ ਆ ਆਪਣੇ ਸਰੀਰ ਵਾਸਤੇ ਹੋਰ ਕੇੜੀ ਚੀਜ਼ ਚੰਗੀ ਆ।
ਹਾਂ ਬਈਆ ਆਪਣੇ ਵਾਸਤੇ ਤਾਂ ਟਾਈਮ ਕੱਢਣਾ ਈ ਪੈਂਦਾ।
ਜੀ ਹਾਂਜੀ।
ਅਸੀਂ ਆਪਣੇ ਵਾਸਤੇ ਨੀ ਟਾਈਮ ਕੱਢਾਂਗੇ ਅੱਧਾ ਘੰਟਾ ਤੇ ਓਦਾ ਕੀ ਫਾਇਦਾ ਕਰਨਾ ਈ ਪੈਂਦਾ। ਬਿਲਕੁਲ ਸ‌ਈ ਗੱਲ ਐ। ਚਲੋ ਜੀ ਵਧੀਆ ਲੱਗਾ ਤਾਡੇ ਨਾਲ ਗੱਲ ਕਰਕੇ ਸਸਰੀ ਕਾਲ ਜੀ।
ਸਾਸਰੀ ਕਾਲ -ਸਾਸਰੀਕਾਲ।